ਹੈਲੋ,
ਹੈਲੋ
ਹੈਲੋ
ਹਾਂਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਥੋਡੀ ਆਵਾਜ਼ ਨੀ ਆ ਰਈ ਜੀ।
ਹੁਣ ਆ ਰਹੀ ਹੈਗੀ ਮੇਰੀ ਵੋਇਸ?
ਨਈ, ਨਈ ਹਲੇ ਵੀ ਨੀ ਆ ਰਹੀ।
ਹੁਣ ਆ ਰਹੀ ਏ?
ਹਾਂਜੀ-ਹਾਂਜੀ।
ਹਾਂਜੀ।
ਸਤਿ ਸ਼੍ਰੀ ਅਕਾਲ ਜੀ, ਹੋਰ ਘਰ ਸਭ ਵਧੀਆ ਜੀ ਤੁਹਾਡਾ?
ਹਾਂਜੀ-ਹਾਂਜੀ ਸਭ ਵਧੀਆ।
ਹਾਂਜੀ, ਬਸ ਵਧੀਆ ਜੀ ਸਭ। ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ, ਇਨਵਾਇਰਮੈਂਟ ਤੋਂ ਰਿਗਾਰਡਿੰਗ।
ਹਾਂਜੀ-ਹਾਂਜੀ।
ਤੁਸੀਂ ਦੇਖ ਹੀ ਰਹੇ ਹੋ, ਅੱਜ-ਕੱਲ੍ਹ ਇਨਵਾਇਰਮੈਂਟ ਕਿੰਨਾ ਖਰਾਬ ਹੋਇਆ ਨਾ ਇਕਦਮ। ਇੰਨੀ ਪਿੱਛੋਂ ਕਿੰਨੀ ਜ਼ਿਆਦਾ ਗਰਮੀ ਪੈ ਰਈ ਸੀ।
ਹੂੰ-ਹੂੰ ਗਰਮੀ ਵੀ ਬਹੁਤ ਹੋ ਰਹੀ।
ਹਾਂਜੀ।
ਹੁਣ ਜਿੱਧਰ ਅਸੀਂ ਰਹਿੰਦੇ ਆ, ਉੱਥੇ ਥੋੜੇ ਦਿਨ ਪਹਿਲੇ ਤਾਂ ਬੜੀ ਗਰਮੀ ਸੀ ਹੁਣ ਤਾਂ ਇੰਨੀ ਬਾਰਿਸ਼ ਹੋ ਰਹੀ ਹੈਗੀ। ਬਹੁਤ ਜ਼ਿਆਦਾ
ਹਾਂਜੀ, ਹਾਂਜੀ ਸਾਡੇ ਵੀ ਅੱਜ ਹੁਣ ਥੋੜੀ ਦੇਰ ਸਵੇਰੇ ਬਾਰਿਸ਼ ਹੋਈ ਹੈ। ਤੇ ਹੁਣ ਇੱਕਦਮ ਧੁੱਪ- ਨਿਕਲ ਗਈ ਐ, ਉਸ ਤੋਂ ਜ਼ਿਆਦਾ ਗਰਮੀ ਹੋ ਗਈ ਐ।
ਹੂੰ ਇਹੀ ਹੋ ਰਿਹਾ ਹੈੇਗਾ। ਇੱਕ ਓਦਾ ਮੌਸਮ ਏ ਨਾ ਚੇਂਜ ਵੀ ਹੋ ਰਿਹਾ ਹੈਗਾ ਸਗੋਂ ਹੋਰ ਮਤਲਬ ਗਰਮੀ ਹੋ ਰਹੀ ਹੈ।
ਹਾਂਜੀ-ਹਾਂਜੀ। ਹਾਂਜੀ-ਹਾਂਜੀ, ਐਟਮੋਸਫੇਅਰ ਬਿਲਕੁਲ ਬਦਲਿਆ ਹੋਇਏ ਇੱਕਦਮ ਗਰਮੀ ਹੋ ਜਾਂਦੀ ਐ। ਹੁਨ ਇੱਕਦਮ ਬਾਰਿਸ਼ ਆ ਗਈ ਸੀ, ਹੁਨ ਇੱਕਦਮ ਇੰਨੀ ਤੇਜ ਧੁੱਪ ਨਿਕਲੀ ਕੋਈ ਕਹਿ ਨੀ ਸਕਦਾ ਕਿ ਬਾਰਿਸ਼ ਆਈ ਸੀ। ਬੋਤ ਡਿਸਟਰਬ ਵੀ ਹੋਏਆ-ਹੋਏਆ ਮੌਸਮ ਨਾ, ਕਈ ਜਗ੍ਹਾ ਤੇ ਇਕਦਮ ਬਾਰਿਸ਼ ਬਾਰਿਸ਼ ਆਈ ਜਾ ਰੀ, ਕਿਤੇ ਸੁੱਕਾ ਪਿਆ ਹੋਏਆ, ਤੁਸੀਂ ਦੇਖਆ ਈ ਹੋਏਗਾ ਸਾਡੇ ਦੇ
ਤਿੰਨ ਦਿਨ ਤੋਂ ਅ ਕੰਟੀਨਿਊ ਬਾਰਿਸ਼ ਹੋ ਕਿਉਂਕਿ ਅੱਜ ਥੋੜੀ ਜੀ ਧੁੱਪ ਨਿਕਲ ਗਈ ਫਿਰ ਗਰਮੀ ਹੋ ਗੀ।
ਸਾਡੇ ਤੇ ਤਾਂ ਅੱਜ ਥੋੜ੍ਹੀ ਦੇਰ, ਹਾਂਜੀ-ਹਾਂਜੀ ਕੁਛ ਨੀ ਪਯਾ ਸੀ। ਏ ਤੇ ਸਈ ਗੱਲ ਐ, ਬਿਲਕੁਲ ਹੁਨ ਸਬ ਤੁਸੀਂ ਦੇਖ ਈ ਰਹੇ ਹੋਗੇ ਸਾਡੇ ਇੱਥੇ ਕਿੰਨਾ ਜਾਦਾ ਐਟਮੋਸਫੇਅਰ ਚ ਚੇਂਜ ਆਇਆ, ਅਰੁਣਾਚਲ ਪ੍ਰਦੇਸ਼ ਚ ਇੱਕ ਦਿਨ ਇੰਨੀ ਜ਼ਿਆਦਾ ਬਾਰਿਸ਼ ਆਈ ਹੈ ਇੱਕ ਦਿਨ ਇੰਨੀ ਬਾਰਿਸ਼ ਆ ਗਈ ਕਿ ਸਭ ਕੁੱਝ ਖਤਮ ਈ ਹੋਨ ਤੇ ਆ ਗਿਆ ਦਾ ਐ।
ਹਾਂਜੀ-ਹਾਂਜੀ, ਸਈ
ਬੋਤ ਜਾਦਾ ਡਿਸਟਰਬੈਂਸ ਐਨਵਾਇਰਮੈਂਟ ਦੇ ਅੰਦਰ ਨਾਂ ਔਰ ਇੰਨਾ ਜਾਦਾ ਪੋਲਿਊਸ਼ਨ ਫੈਲੇਆ ਹੋਏਆ। ਮਤਲਬ ਬਾਰਿਸ਼ ਤੇ ਆਂਦੀ ਹੈ ਨਾ ਓਦੇ ਅੰਦਰ ਵੀ ਇੰਜ ਲਗੇਗਾ ਕਿੰਨੇ ਜ਼ਿਆਦਾ ਡਸਟ ਪਾਰਟੀਕਲਸ ਆ ਰੇ ਨੇ। ਗੰਦੀ ਬਾਰਿਸ਼ ਲੱਗਦੀ ਏ
ਓ ਪਤਾ ਐ ਕਿ ਫੈਕਟਰੀਆਂ ਵੀ ਕੋਲ ਨੇ ਸਭ ਕੁਛ ਕੋਲ ਨੇ। ਓਨਾਂ ਨੂੰ ਘਰੋਂ ਦੀ ਥੋੜਾ ਜਾ ਦੂਰ ਇੰਡਸਟਰੀ ਏਰੀਏ ਵਿੱਚ ਫੈਕਟਰੀ ਰੱਖਨੀ ਚਾਈਦੀ ਹੈਗੀ।
ਹਾਂਜੀ-ਹਾਂਜੀ, ਬਿਲਕੁਲ ਸਈ ਗੱਲ ਐ ਸਾਡੇ ਏਥੇ ਤੇ ਥੋੜਾ ਨਾ ਕਿ ਥੋੜਾ ਗਲੀਆਂ ਵਿੱਚ ਈ ਏ ਜੇੜੇ ਘਰੇ-ਘਰੇ ਤੇ ਲੋਕੀ ਕੰਮ ਕਰਦੇ ਨੇ। ਓਦੇ ਕਰਕੇ ਬੋਤ ਜਾਦਾ ਪੋਲਿਊਸ਼ਨ ਸੇ
ਅਹ ਪੋਲਊਸ਼ਨ ਵੀ ਉਧਰੋਂ ਹੀ ਹੋ ਰਿਹਾ ਵੇ, ਫੈਕਟਰੀਆਂ ਵੀ ਸਾਰੀ ਘਰੇ ਈ ਲਗਾਈ ਦੀਆਂ ਨੇ।
ਹਾਂਜੀ-ਹਾਂਜੀ, ਓਦੇ ਕਰਕੇ ਨਾ ਬੜਾ ਜਾਦਾ ਪੋਲਿਊਸ਼ਨ ਡਸਟ ਤਾਂ ਏਨਾਂ ਕਾਲਾ ਮਤਲਬ ਡੇਲੀ ਡਸਟਿੰਗ ਕਰੋ ਥੋੜ੍ਹੀ ਦੇਰ ਬਾਦ ਡਸਟਿੰਗ ਕੀਤੀ ਐ ਅਨਫੇਯਰ ਏਦਾਂ ਫੀਲ ਹੋ ਰਿਹਾ ਕਿ ਡਸਟਿੰਗ ਨਈ ਕੀਤੀ। ਟੇਬਲ ਤੇ ਐਨ ਡਸਟ-ਡਸਟ ਲੱਗਣ ਲੱਗ ਜਾਂਦੀ ਐ।
ਹੂੰ। ਉਹੀ ਤੇ ਨਾ ਇਹ ਸਭ ਕਿ ਫੈਕਟਰੀਆਂ ਬੰਨੀ ਦੀਆਂ ਨੇ ਸਭ ਕੁਛ ਨੇ। ਉਹ ਫਿਰ ਦੇਖੋ ਕਈ ਲੋਕਾਂ ਦੀ ਤੇ ਹੈਲਥ ਵੀ ਖ਼ਰਾਬ ਹੋ ਰਹੀ ਹੈਗੀ।
ਹਾਂਜੀ ਹਾਂਜੀ ਇੰਨਾ ਜ਼ਿਆਦਾ ਗੰਦਾ ਧੂੰਆਂ ਆਉਂਦਾ ਜੀ ਫੈਕਟਰੀਆਂ ਦਾ ਪੋਲਿਊਸ਼ਨ ਹੋ ਗਿਆ ਨਿਰਾ। ਜਿਹਦੇ ਕਰਕੇ ਇੰਨੀ ਅਸਥਮਾ ਦੀ ਪ੍ਰੋਬਲਮ ਸਾਹ ਲੈਣ ਚ ਵੀ ਦਿੱਕਤ ਆਉਂਦੀ ਹੈ।
ਸਹੀ ਹੈ ਉਹ ਪਤਾ ਹੈ ਕੀ ਹੈਗਾ ਇਹਦੇ ਨਾਲ ਤੇ ਹੁਣ ਕੈਂਸਰ ਵੀ ਹੋ ਰਿਹਾ।
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਬਹੁਤ।
ਕਿਉਂਕਿ ਗਲੇ ਦੇ ਵਿੱਚ ਇਫੈਕਟ ਪੈ ਰਿਹਾ ਉਹ ਫਿਰ ਤੁਹਾਨੂੰ ਪਤਾ ਹੈਗਾ ਉਹ ਗਲੇ ਤੋਂ ਹੀ। ਕੈਂਸਲ ਸਟਾਰਟ ਹੋ ਜਾਂਦਾ।
ਹਾਂਜੀ ਹਾਂਜੀ ਬਿਲਕੁਲ ਸਹੀ ਗੰਦਾ ਏਅਰ ਸਾਡੇ ਅੰਦਰ ਜਾਂਦਾ ਹੈ। ਆਕਸੀਜਨ ਦੀ ਕਮੀ ਘੱਟ ਹੋ ਜਾਂਦੀ ਹੈ ਇੰਨੀ ਜ਼ਿਆਦਾ ਸਾਹ ਲੈਣ ਚ ਨਹੀਂ ਦਿੱਕਤ ਆਉਂਦੀ।
ਤੇ ਆ ਉਹ ਵੀ। ਗੰਦਾ ਅਸੀਂ ਛੋੜ ਰਹਾਂ ਵਾਪਿਸ ਉਹੀ ਲੈ ਰਹੇ ਹਾਂ।
ਹਾਂਜੀ ਹਾਂਜੀ ਉਹ ਵੀ ਇਸ ਤਰ ਇੰਝ ਲੱਗੇਗਾ ਜਿਵੇਂ ਪਤਾ ਨੀ ਕੁੱਟਣ ਛਾਂ ਬਿਲਕੁਲ ਨਾ ਬਹੁਤ। ਜ਼ਿਆਦਾ ਫੀਲ ਹੁੰਦਾ ਐ ਕੁੁੱਟਣ ਕੁੁਟਣ ਹੋ ਹੀ ਰਹਿੰਦੀ ਹੈ ਇੰਜ ਲੱਗਦਾ। ਕਿ ਬਹੁਤ ਜ਼ਿਆਦਾ।
ਚਾਹੀਦੀ ਹੈਗੀ ਜਿਹੜੇ ਲਾਗੇ ਫੈਕਟਰੀਆਂ ਵਾਲੇ ਨੇ ਨਾ ਉਹਨਾਂ ਦੀ ਇੱਕ ਵਾਰ ਕੰਪਲੇਂਟ ਪਾ ਦੋ।
ਹਾਂਜੀ ਹਾਂਜੀ। ਬਸ ਇੰਦਾ ਹੁੰਦੀ ਬਸ ਹੁੰਦਾ ਨਾ ਕਿ ਸਾਰੀ ਯੂਨਿਟੀ ਕਰਨ ਤਾਂ ਹੀ ਕੰਪਲੇਂਨ ਹੁੰਦੀ ਹੈ। ਇੱਕ ਬ ਇੱਕ ਬੰਦੇ ਦੀ ਕੰਪਲੇਂਟ ਕਰਨ ਨਾਲ ਕੁੱਝ। ਕੁਛ ਨੀ ਹੁੰਦਾ ਨਾ ਉਹਨੇ ਥੋੜੇ ਜਿਹੇ ਪੈਸੇ ਚੜਾਉਣੇ ਆ ਚਾਰ ਪੰਜ। ਨੇ ਮਿਲ ਗਿਆ ਉਹਨਾਂ ਦਾ ਫਿਰ ਕੰਮ ਚੱਲੀ ਜਾਣਾ।
ਹਾਂ ਇਹ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ।
ਫਿਰ ਇਹ ਚੀਜ਼ ਤਾ ਹੁੰਦੀ ਆ ਨਾ ਸਾਰੇ ਇਕੱਠੇ ਹੋਣ। ਸਾਰੇ ਯੂਨਿਟੀ ਕਰਨ ਤਾਂ ਹੀ ਹੋਏਗਾ ਨਹੀਂ ਤਾਂ ਇਕੱਲੇ ਬੰਦੇ ਦੇ ਕਹਿਣ ਨਾਲ ਕੀ ਹੈ। ਇੱਕ ਬੰਦਾ ਬੋਲੇਗਾ ਉਹਨੂੰ ਤੋਂ ਕਹਿਣਗੇ ਤੂੰ ਤਾਂ ਪਾਗਲ ਹੈ। ਉਹ ਤਾਂ ਪਾਗਲ ਸਮਝਣ ਲੱਗ ਜਾਂਦੇ ਆ ਕੋਈ ਕਨਾਲ ਨੀ ਨਾ ਜਾਂਦਾ ਖੜਾ ਨਹੀਂ ਹੁੰਦਾ।
ਪ੍ਰੋਬਲਮ ਹੈ ਹੋਰ ਤੇ ਕਿਸੇ ਨੂੰ ਕੁਛ ਪ੍ਰੋਬਲਮ ਹੀ ਨੀ ਹੋ ਰਹੀ। ਜਾਂ ਤੇ ਨਾ ਕਿ ਸਾਰੇ ਸਪੋਰਟ ਕਰਨ ਤੇ ਫਿਰ ਕੁਝ ਗੱਲ ਹੈਗੀ ਅੱਗੇ ਵੀ ਵਧਦੇ।
ਹਾਂਜੀ ਉਹੀ ਨਾ ਯੂਨਿਟੀ ਨੀ ਹੈ ਇੱਥੇ। ਕਿਉਂਕਿ ਯੂਨਿਟੀ ਵੀ ਕੀ ਬਣਾਉਣਗੇ ਜਿਹਦੇ ਕਿਉਂਕਿ ਹੱਦ ਤੱਕ ਸਭ ਦੇ ਘਰਾਂ ਚ ਕੁਛ ਨਾ ਕੁਛ ਕੰਮ ਹੋ ਹੀ ਰਿਹਾ ਸਭ ਨੇ ਆਪਣੇ ਨੀਚੇ ਫੈਕਟਰੀ ਬਣਾਈ ਦੇ ਉੱਤੇ ਕੋ ਹੀ ਰਹਿ ਰਿਹਾ। ਕੰਪਲੇਨ ਵੀ ਕੋਈ ਕਿਸੇ ਦੀ ਕੀ ਕਰੇਗਾ।
ਕਰਨਗੇ ਤੇ ਫਿਰ ਕਰ ਹੀ ਨਹੀਂ ਸਕਣਗੇ ਨਾ ਕੰਪਲੇਂਨ ਉਹ ਕਹਿ ਰਹੇ ਨੇ ਤੁਸੀਂ ਵੀ ਤੇ ਉਹੀ ਕੰਮ ਕਰ ਰਹੇ।
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ। ਸਾਡੇ ਉਹ ਨਾਲ ਹੀ ਇੱਧਰ ਫੈਕਟਰੀ ਹੈਗੀ ਆ ਨੀਚੇ ਕਦੀ ਕਦੀ ਜਨਰੇਟਰ ਦੀ ਇੰਨੀ। ਜਿਵੇਂ ਲਾਈਟ ਨਹੀਂ ਹੁੰਦੀ ਜਨਰੇਟਰ ਚੱਲਦਾ ਰਹਿੰਦਾ ਇੰਨੀ ਜ਼ਿਆਦਾ। ਆਵਾਜ਼ ਆਉਂਦੀ ਹੈ ਧੂੰਆਂ ਧੂੰਆਂ ਦਾ ਚਲੋ ਜਿਹੜਾ ਹੁੰਦਾ ਉਹ ਵੀ ਹੈ। ਅੰਦਰ ਬੌਠੇ ਆਂ ਬਾਰੋਂ ਇੰਨੀ ਜਾਦਾ ਜਨਰੇਟਰ ਦੀ ਆਵਾਜ਼ ਆਈ ਜਾਰੀ, ਬੰਦਾ ਨਾ ਪੜ ਸਕਦਾ, ਨਾ ਬੱਚੇ ਪੜ੍ਹ ਸਕਦੇ ਨੇ। ਨਾ ਬੰਦਾ ਸੋ ਸਕਦਾ। ਬਹੁਤ ਜ਼ਿਆਦਾ ਹੀ ਬਹੁਤ ਜਿੰਨੇ ਜ਼ਿਆਦਾ ਜਨਰੇਟਰ ਜਿੰਨੇ ਜ਼ਿਆਦਾ ਏਸੀ ਵਗੈਰਾ। ਚੱਲਣਗੇ ਉਨੀ ਜ਼ਿਆਦਾ ਬਾਹਰ ਗਰਮੀ ਜ਼ਿਆਦਾ ਹੋਏਗੀ।
ਹਾਂ ਏਸੀ ਵੀ ਉੱਥੇ ਖੂਬ ਚੱਲਦੇ ਜੇ ਹਰ ਕਰ ਤੇ ਏਸੀ। ਉਹ ਫਿਰ ਏਸੀ ਕੀ ਏਸੀ ਚੇ। ਜਿਹੜ ਅੰਦਰ ਤੁਹਾਨੂੰ ਅਹ ਠੰਡਕ ਦੇ ਰਹੇ ਨੇ ਜਿਹੜੀ ਤੁਹਾਡੀ ਗਰਮੀ ਬਾਹਰ ਹੀਗੀ। ਉਹ ਤੇ ਸਾਰਾ ਗੰਦਾ ਹੋ ਰਿਹਾ ਹੈ ਨਾ।
ਉਹਦੇ ਕਰਕੇ ਤਾਂ ਗਲੋਬਲ ਵਾਰਮਿੰਗ ਹੋ ਰਹੀ ਹੈ ਇੰਨੀ ਕਰਕੇ ਕਿਉਂਕਿ ਕਿਉਂਕਿ ਸਭ ਦੇ ਘਰ ਵਿੱਚ। ਜੇ ਏਸੀ ਹੈ ਗੱਡੀਆਂ ਚੱਲ ਰਹੀਆਂ ਨੇ ਉਹਨਾਂ ਕੋਲ ਜਿੰਨਾ ਸੇਕ ਨਿਕਲ ਕੇ। ਤਾਂ ਹੀ ਤਾਂ ਹੁਣ ਅਸੀਂ ਬਾਹਰ ਖੜੇ ਨਹੀਂ ਹੋ ਸਕਦੇ। ਕਿੰਦੇ ਪਹਿਲੇ ਕੀ ਹੁੰਦਾ ਸੀ ਚਲੋ ਸ਼ਾਮੀ ਥੋੜ੍ਹੀ ਦੇਰ ਬਾਹਰ ਬੈਠ ਗਏ। ਸੈਰ ਕਰਨ ਚਲੇ ਗਏ ਠੰਢੀਆਂ ਹਵਾ ਹੁੰਦੀਆਂ।
ਚੱਲਦੀ ਸੀ ਹੁਣ ਤੇ ਉਹ ਵੀ ਨੀ ਹੈਗੀ
ਸ਼ਾਮ ਨੂੰ ਤੇ ਹੋਰ ਜ਼ਿਆਦਾ ਕੁੱਟਣ ਹੋ ਜਾਂਦੀ ਹੈ ਏਦਾਂ ਫੀਲ ਹੋਏਗਾ ਜਿਵੇਂ ਪਤਾ ਨੀ ਕਿੱਥੇ ਮਤਲਬ ਆ ਗਿਆ ਇੱਕਦਮ ਬਹੁਤ ਜਿਆਦਾ ਕੁੁੱਟਣ ਹੋ ਜਾਂਦੀ ਹੈ
ਹਮ
ਆਕਸੀਜਨ ਦੀ ਕਮੀ ਹੈ ਨਹੀਂ ਤੇ ਸ਼ਾਮ ਦੇ ਟਾਈਮ ਮਨ ਕਰਦਾ ਚਲੋ ਬੱਚਿਆਂ ਨੂੰ ਲੈ ਕੇ ਕਿਧਰ ਪਾਰਕ ਚਲੇ ਜਾਓ ਉਹ ਵੀ ਖੇਲ ਲੈਣ ਖੁੱਦ ਵੀ ਬੰਦਾ ਖੇਲ ਲੈਂਦਾ ਚਲੋ ਬੱਚੇ ਹੈ
ਕੀ ਹੋਇਆ ਸੀ ਇਹ ਦਿੱਲੀ ਦੀ ਨਿਊਜ ਦਿੱਲੀ ਦੇ ਜਿਹੜੇ ਉਹ ਬੰਨੇ ਤੇ ਨੇ ਨਾ ਮੰਤਰੀ ਉਹਨਾਂ ਨੇ ਪਤਾ ਹੀ ਕਿ ਕੀਤਾ ਸੀ ਜਿਹੜੇ ਆਪਣੇ ਇੱਧਰ ਦਿੱਲੀ ਦੇ ਵਿੱਚ ਨਾ ਘਰਾਂ ਦੇ ਉੱਪਰ ਫਲੈਟ ਬਨੇ ਦੀ ਸੀ ਉਹ ਨੀਚੇ ਫੈਕਟਰੀਆਂ ਚਲਦੀ ਸੀ ਜੀਨਸ ਬਣਾਉਂਦੇ ਸੀ ਜੀਨਸ ਉਹ ਜੀਨਸ ਦਾ ਜਿਹੜੇ ਧਾਗੇ ਤੂਗੇ ਉਹਨਾਂ ਦਾ ਜਿਹੜਾ ਤੂੰਆਂ ਹੁੰਦਾ ਸੀ ਨਾ ਜਿਹੜੇ ਆਸ ਪਾਸ ਜਿਹੜੇ ਲੋਕੀ ਰਹਿੰਦੇ ਸੀ ਉਹਨਾਂ ਦੇ ਅੰਦਰ ਜਾਂਦਾ ਸੀ ਤੇ ਹਰ ਘਰ ਵਿੱਚ ਦੋ ਪੇਸ਼ੈਂਟ ਕੈਂਸਰ ਵਾਲੇ ਨਿਕਲੇ ਨੇ ਹਰ ਘਰ ਵਿੱਚ
ਹਾਂਜੀ ਹਾਂਜੀ ਹੋ ਸਕਦਾ ਜੀ ਬਿਲਕੁਲ ਸਹੀ ਗੱਲ ਹੈ
ਉਹਨਾਂ ਨੇ ਸਾਰੀ ਫੈਕਟਰੀਆਂ ਸੀਲ ਕਰ ਦਿੱਤੀਆਂ ਮੈਂ ਉਹ ਫੈਕਟਰੀਆਂ ਉਹਨਾਂ ਨੇ ਹਾਂ ਉਹਨਾਂ ਨੇ ਫੇਿਰ ਕਹਿ ਦਿੱਤਾ ਹੈ ਕਿ ਇੱਕ ਤੁਸੀਂ ਆਪਣਾ ਇੰਡਸਟਰੀ ਏਰੀਆ ਲਓ ਉੱਥੇ ਫੈਕਟਰੀ ਕਰੋ ਕਿਉਂਕਿ ਇੱਥੇ ਕਿ ਫੈਮਲੀ ਰਹਿੰਦੀ ਹੈਗੀ ਸਾਰੀਆਂ ਹੋਰ ਹਰ ਘ ਜਦੋਂ ਟੈਸਟ ਹੋਇਆ ਵ ਨਾ ਕੈਂਸਰ ਦੀ ਬਲਡ ਟੈਸਟ ਹੋਏ ਨੇ ਤੇ ਹਰ ਘਰ ਦੋ ਬੰਦਿਆਂ ਨੂੰ ਕੈਂਸਰ ਦਾ ਪੈਸ਼ੈਂਟ ਨਿਕਲੇ
ਉਹ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਅੰਦਰ ਸਾਡਾ ਬਲੱਡ ਗੰਦਾ ਹੋ ਰਿਹਾ ਅਸੀਂ ਸਾਹ ਲੈ ਰਹੇਾਂ ਅੰਦਰ ਸਭ ਗੰਗੀ ਜਾ ਰਹੀ ਹੈ ਡਸਟ
ਕਿਉਂਕਿ ਉਹ ਹਾਂ ਇਹ ਜਿਹੜਾ ਡੈਨੀਮ ਹੁੰਦਾ ਨਾ ਜੀਨਸ ਦਾ ਕੱਪੜਾ ਇਹ ਨਾ ਥੋੜਾ ਜਿ ਜਦੋਂ ਬਣਦਾ ਵਵੇ ਇਹਦੀ ਤੁਸੀਂ ਦੇਖਣਾ ਬੜੀ ਗੰਦੀ ਸੀ ਸਮੈਲ ਵੀ ਬਹੁਤ ਗੰਦੀ ਹੁੰਦੀ ਸੀਗੀ ਔਰ ਇੱਕ ਉਦਮ ਤਾਸ ਜਿਹੀ ਚੜਦੀ ਹੈਗੀ ਇੱਕ ਕਦਮ ਐਵੇਂ ਉਪਗੀ ਉਹੀ ਤੇ ਖਰਾਬ ਕਰ ਰਹੀ ਹੈ ਰ ਇਹ ਜਿਹੜਾ ਇਹ ਧੂੰਆਂ ਵ ਫੈਕਟਰੀਆਂ ਵਾਲਾ ਇਹ ਵੀ ਕੋਈ ਵਧੀਆ ਥੋੜ੍ਹੀ ਹੈਗਾ ਇਹ ਵੀ
ਹਾਂਜੀ ਬਿਲਕੁਲ ਸਹੀ ਗੱਲ ਹੋ ਤੇ ਦੋ ਮਿੰਟ ਤੁਸੀਂ ਬਾਹਰ ਨੀ ਖੜੇ ਹੋ ਸਕਦੇ ਇੰਝ ਲੱਗੇਗਾ ਜਿਵੇਂ ਪਤਾ ਨੀ ਅੰਦਰ ਕੀ ਜਾ ਰਿਹਾ ਗੱਲਲੇ ਵਿੱਚ ਛਾਤੀ ਵਿੱਚ ਜੰਮ ਜਾਂਦਾ ਹੈ ਸਾਰਾ ਐਝ ਲੱਗਦਾ ਹਨੇ ਵੋਮਟਿੰਗ ਹੋ ਜਾਏਗੀ
ਕਿ ਖੁੱਲੀ ਹਵਾਵਾਂ ਵਿੱਚ ਘੁੰਮਣਾ ਚਾਹੀਦਾ ਵਵੇਗਾ ਠੰਡੀ ਹਵਾ ਲੋਓ ਅੱਜ ਕੱਲ ਨਹੀਂੀ ਹੈਗਾ ਇਹ ਸਭ ਉਓਹੀ ਠੰਡੀ ਜਦੋਂ ਬਾਹਰ ਨਿਕਲੋਗੇ ਤੁਸੀਂ ਉਹ ਉਥੇ ਸਗੋਂ ਗੰਦੀ ਗੈਸ ਤੁਸੀਂ ਲੈ ਰਹੇ ਹੋ ਅਦਾ
ਉਓਹੀ ਤੇ ਬਾਹਰ ਜਾਓ ਫੇਸ ਉ ਜਿਹੜਾ ਹੱਥ ਮਾਰੋਨੂੰ ਲੱਗ ਪਤਾ ਨੀ ਕਿੰਨੀ ਡਸਟ ਹੈ ਪਤਾ ਨੀ ਕੀ ਲਗ ਗਿਆ ਤਾਂ ਹੀ ਤਾਂ ਫੇਸ ਵੀ ਖ਼ਰਾਬ ਹੋ ਰਹੇ ਨੇ ਬੋਡੀ ਸਾਰੀ ਖ਼ਰਾਬ ਹੋ ਰਹੀ ਹੈ ਸਕਿਨ ਡਿਸੀਜ਼ਜ਼ ਇੰਨੀ ਜ਼ਿਆਦਾ ਫੈਲ ਰਹੀਆਂ ਨੇ ਸਭ ਤੋਂ ਜ਼ਿਆਦਾ ਹੁਣ ਪਿੱਛੇ ਹਾਂਜੀ ਹਾਂਜੀ ਬਿਲਕੁ ਸਹੀ ਗੱਲ ਹੁਣ
ਉਹ ਫਿਿਕਮਟੇਸ਼ਨ ਹੋ ਰਹੀ ਹੈ ਅੱਜ ਕੱਲ ਲੇਡੀਜ਼ਾਂ ਨੂੰ ਕਿਉਂ ਹੋ ਰਹੀ ਹੈ ਇਸ ਕਰਕੇ ਹੋ ਰਹੀ ਹੈਗੀ ਕਿਉਂਕਿ ਉਹ ਸਨ ਨਾਲ ਨਹੀਂੀ ਹੁੰਦੀ ਹੈਗੀ ਕਿਉਂਕਿ ਕਿ ਪਹਿਲੇ ਵੀ ਲੋਕੀ ਧੁੱਪੇ ਬਾਹਰ ਨਿਕਲਦੇ ਸੀ ਪਰ ਹੁਣ ਜਿਹੜੇ ਤੁੁੱਕ ਦੇ ਨਾਲ ਜਿਹੜੀ ਹਾਂ
ਕਰਦਾ ਉਹ
ਉਹ ਪਤਾ ਕੀਗਾ ਇਹ ਧੁੱਪ ਤੇ ਇੱਕ ਪਾਾਨਨਾ ਵ ਇਹ ਦੂਸਰਾ ਦੂਸਰੀ ਗਾੱਲ ਏ ਆ ਗਈ ਏਗੀ, ਕਿ ਜੇੜੀ ਜੋ ਏ ਗੰਦੀ ਜੋ ਨਿਕਲ ਰੀ ਏਗੀ ਏ। ਹਵਾਵਾਂ, ਏ ਸਬ ਉਸੀ ਕਰਕੇ ਹੋਰੇਆ ਸਬ ਮਿਕਸ ਹੋ ਰੀ ਏਗੀ ਏ, ਲੋਕਾਂ ਦੇ ਫੇਸ ਤੇ ਵੀ ਇਫੈਕਟ ਪੈ ਰੇਆ ਵੇ।
ਬਿਲਕੁਲ ਸਈ ਗੱਲ ਐ ਜੀ, ਫੇਸ ਉੱਤੇ ਕੋਈ ਰੌਣਕ ਈ ਨੀ ਲੱਗਦੀ। ਕੋਈ ਪ੍ਰੋਡਕਟ ਲਗਾਓ ਥੋੜੇ ਦਿਨ ਲੱਗਦਾ ਅੱਛਾ ਈ ਐ, ਫੇਰ ਉਸ ਤੋਂ ਬਾਦ ਫੇਰ ਓਦਾਂ ਈ
ਓ ਤੇ ਜਿਸ ਟਾਈਮ ਤੁਸੀ ਪ੍ਰੋਡਕਟ ਲਗਾਓਗੇ, ਓਸ ਟਾਈਮ ਈ ਬੜੇ ਸੋਨੇ ਲੱਗੋ ਗੇ, ਕੇਓਕੇ ਜਦੋਂ ਅਸੀਂ ਮੂੰਹ ਧੋ ਲੈਨੇ ਆਂ, ਫੇਰ ਓਵੇ ਈ ਹੋ ਜਾਂਦੈ।
ਹਾਂਜੀ, ਹਾਂਜੀ। ਯਾ ਤਾਂ ਕੋਈ ਫੇਸ ਵੋਸ਼ ਯਾ ਕੁਛ ਯੂਜ਼ ਕਰੋ ਜਿੰਨਾ ਟਾਈਮ, ਕੋਨਟੀਨੀਯੂਸਲੀ ਯੂਜ਼ ਕਰਦੇ ਰਹੋ ਠੀਕ ਐ। ਜਿਸ ਦਿਨ ਤੁਸੀਂ ਛੋੜ ਦੋਗੇ ਨਾ, ਉਸੀ ਦਿਨ ਤੁਆਡਾ ਫੇਸ ਬੇਕਾਰ ਹੋ ਜਾਂਏਗਾ।
ਓ ਪਤਾ ਏ ਕੀ ਦੱਸਾ ਸਬ ਅਪਨੇ, ਓਹੀ ਚੱਲ ਰੇ ਨੇ ਕੇਓਕਿ ਅੱਜ-ਕੱਲ ਫੇਸ ਵੋਸ਼ ਹੋ ਗੇਆ ਜੋ ਹਰ ਚੀਜ਼ ਚ, ਮਿਲਾਵਟ ਏ।
ਬਿਲਕੁਲ ਸਈ ਗਾਲ ਐ ਜੀ, ਸਾਡੇ ਇੰਡੀਆ ਵਿੱਚ ਤਾਂ ਬੋਤ ਜਾਦਾ ਈ ਐ ਵੈਸੇ ਵੀ ਨਾ, ਅਸਲੀ ਚੀਜ਼ ਤਾਂ ਬਾ ਚੋ, ਆਂਦੀ ਐ, ਡੁਪਲੀਕੇਟ ਪੈਲੇ ਆ ਜਾਂਦੀ ਐ ਏਥੇ।
ਹਾਂ, ਏ ਤੇ ਹੈਈ ਏ।
ਪਿੱਛੇ ਤਾਂ ਇੰਡੀਆ ਦੀ ਏਨੀ ਮਤਲਬ ਓ ਵੀ ਹੋਈ ਏ ਰੈਪੂਟੇਸ਼ਨ ਕਿੰਨੀ ਡਾਊਨ ਹੋਈ ਐ ਤੁਸੀਂ ਦੇਖੇਆ ਹੀ ਹੋਏਗਾ। ਇੱਕ ਨਿਊਜ਼ ਆ ਰੀ ਸੀ ਓਚ ਓਨਾ ਨੇ, ਦਿਖਾਏਆ ਸੀ ਕਿ ਚਾਈਨਾ ਵਾਲੇਆਂ ਨੇ ਇੰਡੀਆ ਦੇ ਚਾਵਲ ਸੀ ਵਾਪਿਸ ਕਾਰਤੇ ਨੇ, ਕੈਂਦੇ ਤੁਆਡੇ ਚਾਵਲ ਜੇੜੇ ਨੇ ਨਾ, ਬੜੀ ਗੰਦੀ ਕੋਲਟੀ ਦੇ ਡੁਪਲੀਕੇਟ ਕੰਪਨੀ ਦੇ ਨੇ। ਦੇਖੋ।
ਤੇ ਓਨਾਂ ਤੇ ਚੋਲ ਬਨ ਰੇ ਨੇ। ਪਲਾਸਟਿਕ ਸੀ ਨਾ ਪਲਾਸਟਿਕ, ਓਹੀ ਚੋਲ ਹੋਂਦੇ ਲੰਬੇ, ਲੰਬੇ ਚੋਲ ਹੋਂਦੇ ਨੇ ਜੇੜੇ ਓ ਪੂਰਾ ਪਲਾਸਟਿਕ ਹੋਂਦਾ ਜੇਬ।
ਹਾਂਜੀ, ਹਾਂਜੀ ਬਿਲਕੁਲ ਸਈ ਗਾੱਲ ਐ। ਜੇੜ ਪੈਲੇ ਗਾਈਜ਼ ਬਣਾਂਦੇ ਸੀ ਨਾ ਓਚੋ ਖੁਸ਼ਬੂ ਜੀ ਆਂਦੀ ਹੁੰਦੀ ਸੀ, ਫ੍ਰੇਗਨੇਂਸ ਆਂਦੀ ਹੁੰਦੀ ਸੀ ਐ ਵਾਲੇ ਚਾਵਲ ਬਨਾਓ ਨਾ, ਇੱਕ ਅਲੱਗ ਜੀ ਹੂਵਕ ਜੀ ਆਂਦੀ ਐ ਐਨਾਂ ਦੇ ਵਿੱਚੋਂ।
ਉ ਪਲਾ, ਓ ਪਲਾਸਟਿਕ ਹੋਂਦਾ ਓਰ ਦੇਖਨਾ ਜੇੜੇ ਪੈਲੇ ਰਾਈਸ ਅਸੀਂ ਬਣਾਂਦੇ ਸੀ, ਤੇ ਅਸੀਂ ਕਾੱਲ ਵੀ ਖਾ ਲਈਏ ਓਦਾਂ ਈ ਰੈਂਦੇ ਸੀ, ਹੋਨ ਤੁਸੀਂ ਕਾੱਲ ਵੀ ਨੀ ਖਾ ਸਕਦੇ। ਅਗਰ ਅ ਗਰਮ, ਗਰਮ ਖਾ ਲੇ ਤੇ ਖਾ ਲਏ, ਅਗਰ ਜੇ ਤੁਸੀ ਠੰਡੇ ਖਾਓਗੇ ਤੇ ਐਵੇਂ ਲੱਗੇਗਾ, ਓਹ ਪਲਾਸਟਿਕ ਈ ਖਾ ਰਏ ਓ।
ਹਾਂਜੀ, ਹਾਂਜੀ ਬਿਲਕੁਲ ਸਈ ਗਾੱਲ ਐ ਜੀ ਤੁਆਡੀ, ਕੁਛ ਵੀ ਓਰੀਜਨਲ ਨੀ ਐ। ਕੋਈ ਫ, ਫ੍ਰੂਟਸ ਵੈਜੀਟੇਬਲਸ ਆਰੇ ਓਦੇ ਅੰਦਰ ਵੀ ਇੰਜੈਕਸ਼ਨ ਵਗੈਰਾ ਲਗਾ ਕੇ ਦੇ ਦੇਂਦੇ ਨੇ ਜਲਦੀ ਜਲਦੀ। ਤੇ ਓ ਜਦੋਂ ਵੀ ਖਾਓ ਤੇ ਜਿਨਾ ਤੂਆਡੇ ਚ ਇਨਫੈਕਸ਼ਨ ਹੋ ਜਾਂਦੈ ਕਈ ਵਾਰ, ਹੁਨ
ਲੋਕ ਫ੍ਰੂਟਸ ਵੀ ਖਾਂਦੇ ਨੇ, ਫ੍ਰੂਟਸ ਨਾਲ ਹੀ ਬੋਹਤ ਰੋਣਕ ਹੋਂਦੀ ਫੇਸ ਤੇ। ਤੇ ਅੱਜ-ਕੱਲ ਜੇੜੇ ਫ੍ਰੂਟਸ ਖਾ ਰਏ ਨੇ, ਓਨਾਂ ਦੇ ਸਗੋਂ ਹੋਰ ਡੱਲ ਹੋ ਰਏ ਨੇ।
ਹਾਂਜੀ ਹੁਨ ਪਿੱਛੇ ਤੁਸੀ ਦੇਖੇਆ ਈ ਹੋਏਗਾ ਜੇੜਾ ਤਰਬੂਜ, ਓਤੇ ਨਾ ਸੀਜ਼ਨਲ ਫ੍ਰੂਟ ਹੁੰਦਾ ਸੀ ਓ ਜਦੋਂ ਜਾ਼ਦਾ ਧੁੱਪ ਲੂ ਹੁੰਦੀ ਏ ਓ ਤਾਈ ਮਿਲਦਾ, ਬਟ ਓ ਵੀ ਨਕਲੀ ਆਨ ਲਾੱਗ ਗੇਆ।
ਹੁਨ ਤਾਂ ਬਾਰਾਂ ਮਹੀਨੇ ਮਿਲਨ ਲੱਗ ਗਏ, ਹਰ ਫ੍ਰੂਟ ਥੋਨੂੰ ਬਾਰਾਂ ਮਹੀਨੇ ਮਿਲੇ
ਨੀ ਬਾਰਾਂ ਮ੍ਹੀਨੇ ਤੇ ਮਿਲਦੇ, ਬਟ ਇੱਕ ਹੋਂਦਾ ਨਾ ਕਿ ਇੱਸ ਸੀਜਲ ਚ ਵੀ ਜਾਦਾ ਅੱਛੀ ਲੱਗਦੀ ਐ, ਖਾਨ ਵਿੱਚ।
ਥ੍ਰੂ ਬਨਦੀਏ ਨੇ ਨਾ ਸਬ ਕੁਛ।
ਅੱ ਪਿੱਛੇ ਤਰਬੂਜ਼ ਸੀ ਓਨਾਂ ਨੇ ਏੱਕ, ਵੀਡੀਓ ਸੀ ਏਨਾਂ ਨੇ ਤਰਬੂਜ਼ ਦੇਤਾ ਰ ਉਤੋ ਸਾਰਾ ਕਲਰ ਈ ਨਿਕਲਨ ਲਾੱਗ ਗੇਆ, ਔਰ ਕਈ ਇੱਕ ਦੋ ਜਗ੍ਹਾ ਕੇਸ ਵੀ ਹੋਏ ਨੇ ਕਿ ਤਰਬੂਜ ਖਾਨ ਨਾਲ ਕਈ ਫੈਮਲੀ ਦੇ
ਹਾਂ, ਨਈ, ਹਾਂ ਤਿੰਨ, ਚਾਰ ਇੱਕ ਫੈਮਲੀ ਦੇ ਚਾਰ ਜਨੇ ਮਾਰ ਗਏ ਸੀ।
ਹਾਂਜੀ, ਹਾਂਜੀ ਕਿੰਨੀ ਨਿਊਜ਼ ਆਈ ਐ, ਦੋ ਤਿੰਨ ਜਗ੍ਹਾ ਦੀ ਨਿਊਜ਼ ਸੀ। ਕੋਈ ਹੋਸਪੀਟਲ ਵਿੱਚ ਐ ਕਿੰਨਾ ਮਤਲਬ ਓ ਐ ਕਿ, ਬੰਦਾ ਕਿਸੇ ਚੀਜ਼ ਉਤੇ ਵਿਸ਼ਵਾਸ ਈ ਨੀ ਕਾਰ ਸਕਦਾ। ਖਾਣ ਤੱਕ ਦੀ ਚੀਜ਼ ਉੱਤੇ ਵੀ ਇੰਨਾ ਜ਼ਿਆਦਾ ਮਤਲਬ ਹੋ ਗਿਆ ਕੋਈ ਹੈ ਹੀ ਨਹੀਂ। ਪਤਾ ਨੀ ਅਸੀਂ ਅਸਲੀ ਵੀ ਖਾ ਰਹੇ ਹਾਂ ਨਕਲੀ ਖਾ ਰਹੇ ਹਾਂ ਕੀ ਖਾ ਰਹੇ ਕੀ ਨਹੀਂ ਖਾ ਰਹੇ। ਸਾਨੂੰ ਖੁਦ ਨੂੰ ਹੀ ਨੀ ਪਤਾ ਚੱਲਦਾ।
ਹਾਂਜੀ, ਹਾਂਜੀ ਚਲੋ ਜੀ ਫਿਰ ਹਨਾ
ਹਾਂਜੀ ਹਾਂਜੀ, ਚਲੋ ਠੀਕ ਹੈ।
ਹਾਂਜੀ ਓਕੇ ਜੀ